ਹੈਲੋ। ਹੈਲੋ।
ਚੁਕਲੇ ਹੈਲੋ।
ਹਾਂਜੀ ਬੋਲੋ ਆ ਰਹੀ ਆਵਾਜ਼।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਕੀ ਹਾਲ ਨੇ।
ਵਧੀਆ ਵਧੀਆ ਤੁਸੀਂ ਦੱਸੋ।
ਵਧੀਆ ਹੋਰ ਸੁਣਾਓ ਕਦੋਂ ਦੀ ਤਿਆਰੀ ਫ ਜਾਣ ਦੀ।
ਅੱਜ ਰਾਤੀ ਜਾਣਾ ਐ।
ਅੱਛਾ ਆਜ ਰਾਤੀ ਜਾਣਾ ਹੈ।
ਹਾਂਜੀ ਉਲਤਹਾਰ ਐਕਸਪ੍ਰੈਸ
ਕਿਹੜੀ
ਉੁਝਹਾਰ-ਉੁਝਹਾਰ।
ਅੱਛਾ ਉਜਾਟ ਜਾ ਰਹੇ ਹੋ।
ਹਾਂਜੀ।
ਅੱਛਾ ਵਧੀਆ ਟ੍ਰੇਨ ਏ।
ਠੀਕ ਹੈ ਏਸੀ ਦੀ ਬੁੱਕ ਕਰਾ ਲਓ ਸਹੀ ਹੈ ਵੈਸੇ ਤਾਂੁ ਛੁੱਟੀ ਦਾ ਟਾਈਮ ਭੀੜ ਹੁੰਦੀ ਹੈ ਜਰਨਲ ਉਹਦੇ ਚ'।
ਅੱਛਾ ਤੇ ਤੁਸੀਂ ਤੁਸੀਂ ਏਸੀ ਕਰਾਈ ਏ।
ਹਾਂਜੀ ਏਸੀ ਕਰਾਈ ਏ ਪੰਜ ਵੇਟਿੰਗ ਸੀ ਕਲੀਅਰ ਹੋ ਗਈ।
ਅੱਛਾ ਤੇ ਮਿਲ ਜਾਏਗੀ ਸੀਟ।
ਕੋਲ ਕਲੀਅਰ ਹੋ ਗਈ ਫਿਰ ਮਿਲ ਗਈ।
ਅੱਛਾ, ਕੀਲੀਅਰ ਹੋ ਗਈ ਏ?
ਛੇ ਨੰਬਰ।
ਅੱਛਾਯਾ! ਚਲੋ ਵਧੀਆ ਹੋਰ ਕੀ, ਕੀ। ਵੇਟਿੰਗ ਵਿੱਚ ਮੁਸ਼ਕਿਲ ਈ ਹੁੰਦੀ, ਤਿੰਨ ਸੀਟਾਂ।
ਹੁਣੇ ਚਾਰਟ ਪ੍ਰੀਪੇਅਰਡ ਹੋਇਆ ਹੈਗਾ ਨਾ, ਤੇ ਫਿਰ ਕਲੀਅਰ ਹੋ ਗਈ ਏ। ਪਹਿਲੇ ਕਲੀਅਰ ਨੀ ਦਿਖਾ ਰਿਹਾ ਸੀ।
ਅੱਛਾ। ਜਾਣਾ ਹੈ ਨਾ ਰਾਤੀ ਤਾਂ ਕਲੀਅਰ ਹੋ ਗਈ, ਤੇਰੀ ਸੀਟ।
ਬਮਾਰ ਹੋਇਆਦਾ ਕੀ ਕਰੀਏ?
ਮੁੰਡਾ ਠੀਕ ਨਹੀਂ ਹੋਇਆ, ਹਜੇ?
ਬੁਖਾਰ ਤੇ ਠੀਕ ਐ, ਉਹ ਕਮਜ਼ੋਰੀ ਆ ਗਈ ਏ।
ਹਾਂ, ਤੇ ਕਮਜ਼ੋਰੀ ਆਏਗੀ ਉਹਨੂੰ, ਅਨਾਰ ਖਵਾਓ, ਗਰਮੀ ਅਨਾਰ ਖਵਾਓ, ਜੂਸ ਪਿਆਓ।
ਤੇ, ਲੱਤਾਂ ਪੀੜ ਹੋ ਰਹੀਆਂ, ਤੁਰਿਆ ਨੀ ਜਾ ਰਿਹਾ। ਹੌਲੀ-ਹੌਲੀ ਤੁਰਦਾ ਪਿਆ, ਰੋਬਟ ਵੱਕਣ।
ਟੋਰੀਨ, ਅਜੇ ਬੁਖਾਰ ਅੰਦਰ ਹੋਏਗਾ, ਉਹਦੇ।
ਹਾਂ, ਤੇ ਫਿਰ ਹੁਣ ਬੁਲਾਕੇ ਟੈਸਟ ਕਰਵਾਇਆ ਸਾਰੇ।
ਅੱਛਾ, ਫਿਰ।
ਸੀਬੀਸੀ ਟੈਸਟ ਕਰਾਈਏ, ਔਰ ਟਾਈਫਾਈਡ, ਮਲੇਰੀਆ
ਹਾਂ।
ਹੁਣ ਦੋ-ਢਾਈ ਵਜੇ ਤੱਕ ਰਿਪੋਰਟ ਮਿਲਣੀ ਸੀ ਹੁਣ ਦੇਖੋ, ਫਿਰ ਸ਼ਾਮੀ ਫਿਰ ਜਾਣਾ ਏ ਦਵਾਈ ਲੈਣ। ਦੋ-ਤ੍ਰੈ ਦਿਨ ਦੀ ਦਵਾਈ ਲੈ ਜਾਂਗੀ ਨਾ, ਨਾਲ।
ਅੱਛਾ-ਅੱਛਾ, ਡਾਕਟਰ ਸੰਜੀਵ ਕੋਲ?
ਹੈਂ, ਐਰੇ ਕੋ ਪਪੰਨਾ ਲਾਲ ਕੋ।
ਅਹ ਹ। ਹੋਲ ਕੀ ਹੋ ਜਾਂਦੀ ਏ, ਤੁਸੀਂ ਹੁਣ ਸੰਜੀਵ ਕੋਲ ਲਿਆਇਆ ਕਰੋ ਵੱਡਾ ਹੋਗਿਆ ਮੁੰਡਾ ਹੁਣ। ਓਹ ਵਧੀਆ ਦਿੰਦਾ ਦਵਾਈ।
ਹੋਰ। ਤੇ, ਬੁਖਾਰ ਇਹਦੇ ਅੰਦਰ ਹੀ ਵੜ ਗਿਆ, ਮੈਨੂੰ ਲੱਗਦਾ।
ਉਹੀ ਤੇ ਹੁਨ, ਫਿਰ ਹੁਣ ਕਹਿ ਰਿਹਾ, ਲੱਤਾਂ ਪੀੜ ਹੋ ਰਹੀਆਂ।
ਮੈਂਨ ਵੀ ਹੋਗਿਆ ਸੀ। ਬੜੀ ਮੁਸ਼ਕਿਲ ਗਿਆ, ਮੇਰਾ ਤੇ ਬੁਖ਼ਾਰ ਉਤਰ ਗਿਆ, ਮੂੰਹ ਬੜਾ ਕੌੜਾ ਹੋਗਿਆ ਸੀ, ਮੂੰਹ ਨੀ ਠੀ ਠੀਕ ਹੁੰਦਾ ਸੀ, ਮੇਰਾ ਤੇ।
ਅੱਛਾ!
ਹਾਂ, ਮੂੰਹ ਕੌੜਾ ਹੋਗਿਆ ਸੀ। ਪਾਣੀ ਪੀਵਾਂ ਤਾਂ ਕੌੜਾ ਲੱਗੇ, ਕੁੱਝ ਖਾਵਾਂ ਤਾਂ ਵੀ। ਨਾ ਲੱਗੇ, ਉਹਦੇ ਬਾਅਦ, ਮਤਲਬ ਕਿ ਦਵਾਈ ਹੋਰ ਗੋਲੀ ਦਿੱਤੀ ਹੋਈ ਸੀ ਉਹਨੇ ਟੈਬਲੇਟ ਕਿੰਹਦਾ, ਅੰਦਰੋਂ ਬੁਖਾਰ ਨਾ ਉਤਰੇ ਤੋ।
ਉਹ ਵੀ ਘਰ ਹੀ ਆਇਆ ਸੀ, ਟੈਸਟ ਬਲੋ ਤੇ ਉਹ ਕਰਵਾਨ, ਤਾਂ ਉਹਨੂੰ ਵੇਖਕੇ ਡਰ ਗਿਆ।
ਹੈਂ!
ਉਹਨੂੰ ਵੇਖਕੇ ਡਰਗਿਆ, ਟੈਸਟ-ਟੁਸਟ ਕਰਨ ਘਰ ਹੀ ਆਇਆ ਸੀ, ਨਾ।
ਅੱਛਾ, ਬਲੱਡ ਕਢਿਆ‌ ਹੋਏਗਾ ਨਾ?
ਹਾਂ, ਬਲੱਡ ਲੈਣ ਆਇਆ ਸੀ। ਤੇ ਉਹਨੂੰ ਦੇਕੇ ਜਰਾ ਰੋਇਆ, ਚੀਕਾ ਮਾਰਿਆਂ।
ਹਾਂ-ਹਾਂ ਬੱਚਾ ਏ ਨਾ, ਹਜੇ।
ਹੂੰ।
ਹ ਚਲੋ, ਹੋ ਜਾਏਗਾ ਠੀਕ, ਤੇ ਹੋ ਜਾਏਗਾ ਨਾ, ਤੇ ਇਹਨੂੰ ਡਾਕਟਰ ਕੋਲ ਤਾਕਤ ਦੀ ਕੋਈ ਤਾਕਤ ਦਾ, ਯਾ ਕੋਈ ਵਧੀਆ ਚੀਜ਼ ਖਾਣ ਦੀ ਦੱਸੇ।
ਹਾਂ।
ਤੇ, ਇਹਨੂੰ ਅਨਾਰ ਤੇ ਨਾਲ, ਅਪਨਾ ਅਂ, ਅੱਛਾ, ਹਾਂ, ਇੱਕ ਓ ਦੋ-ਦੋ, ਦੋ-ਚਾਰ ਦਾਣੇ ਮੁਣੁੱਕੇ ਦੇ ਦੇਦੇ ਨਾ ਅੰਦਰ ਬੁਖਾਰ ਹੋਏਗਾ ਇਹਦੇ, ਕਮਜ਼ੋਰੀ ਵੀ ਦੂਰ ਹੋਏਗੀ।
ਅੱਛਾ, ਹੈਨਾ, ਪਹਿਲਾਂ ਤੇ ਐ, ਦਵਾਂ ਦੇਖਦੀ ਆਂ, ਐਂਝੀ ਦੇਣਾ ਚਾਹੇ।
ਹੈਂ?
ਇੰਜ ਹੀ ਦੇਵਾਂ, ਕਿ ਦੁੱਧ ਚ ਉਬਾਲ ਕੇ।
ਐਨ ਜ ਹੀ ਦੇ ਦੇ, ਚਬਾ ਕੇ ਖਾ ਲੈਂਦਾ ਐ।
ਹਾਂ।
ਹਾਂ, ਤੇ ਦੋ ਦਾਣੇ ਮੁਨੱਕੇ ਦੇ, ਦੋ ਬਦਾਮ ਦੇ ਦੇ।
ਬਦਾਮ ਤੇ ਖਾਧੇ ਨੇ, ਰਾਤੀ।
ਹਾਂ, ਤੇ ਮੁਨੱਕਾ ਦੇ ਨਾ। ਬੁਖਾਰ, ਮੁਨੱਕਾ ਬੁਖਾਰ ਕੱਢਦਾ ਬਾਹਰ।
ਅੱਛਾ, ਫੇਰ ਤੈਨੂੰ ਦੇ ਦਾਂਗੀ। ਹਾਂ, ਯਾਦ ਕਰਾਤਾ। ਮੈਨੂੰ ਤਾਂ ਯਾਦ ਹੀ ਨਹੀਂ ਸੀ।
ਖਾ ਲੇਗਾ।
ਉਹੀ ਤੇ, ਮੈਂ ਕਿਹਾ ਮੈਨੂੰ ਤੇ ਪਤਾ ਹੀ ਨਹੀਂ।
ਤੇ, ਨਾਲ ਬੋਨਵੀਟਾ ਤਾਂ ਦੇਂਦੀ ਨੀ, ਤੂੰ ਮੈਨੂੰ ਲੱਗਦਾ।
ਬੋਰਨਵੀਟਾ ਪੀਂਦਾ ਹੀ ਨਹੀਂ।
ਹਾਂ, ਤੇ ਬਸ ਇਹੀ ਤੇ। ਚਲੋ ਕੋਈ ਨੀ, ਹਲਦੀ ਵਾਲਾ ਦੁੱਧ, ਗਰਮੀ। ਆਰੇ ਨੂੰ ਦੁੱਧ ਦੇ, ਦੁੱਧ ਨਾਲ ਉਹਨੂੰ ਮੁਨੱਕਾ ਪਾ ਦੇ। ਮੁਨੱਕੇ ਦੇ ਨਾਲ ਅੱਧਾ ਗਿਲਾਸ ਦੁੱਧ ਦੇ ਉਹਨੂੰ।
ਹਾਂ, ਹਲਦੀ ਵਾਲਾ ਪੀ ਲੈਂਦਾ।
ਅਤੇ ਚੁਟਕੀ ਹਲਦੀ ਪਾਈ, ਜ਼ਿਆਦਾ ਨਾ ਪਾਈ। ਵੈਸੇ ਬੁਖਾਰ ਹੋਇਆ ਨਾ, ਗਰਮੀ। ਦਵਾਈ ਵੀ ਖਾ ਰਿਹਾ। ਇੱਕ ਚੁਟਕੀ ਹਲਦੀ ਪਾ ਕੇ, ਤੇ ਦੁੱਧ ਦੇ ਦੇ। ਮੁਨੱਕਾ ਵੈਸੇ ਬੁਖਾਰ ਕੱਢਦਾ। ਮੁਨੱਕਾ ਸਭ ਤੋਂ ਵਧੀਆ ਈ।
ਉਹ ਯਾਦ ਕਰਰਾਤ ਮੈਂ ਕਦੀ ਹਾਂ
ਹਾਂ, ਮੁਨੱਖਾ ਦੇ ਦੇ।
ਮੈਨੂੰ ਯਾਦ ਹੀ ਨਹੀਂ ਸੀ।
ਤੇ ਨਾਲ ਆਪਣਾ, ਖਾਣ ਵਾਸਤੇ ਕੀ ਦੱਸਿਆ ਡਾਕਟਰ ਨੇ।
ਲਿਕਵਡ ਦਵਾ ਖਤਮ। ਕੀ
ਹੈਂ।
ਤੇ ਮਤਲਬ ਖੋਤੇ ਵਰਗਾ। ਹੈ। ਹੈਲੋ।
ਹਾਂ, ਕਿੱਥੇ ਪਹੁੰਚ ਗਏ ਹੋ?
ਅਰੇ ਉਹ, ਜਗਾਧਰੀ ਤੇ ਨੀ ਅਜੇ ਗਏ।
ਹੂੰ- ਹੂੰ, ਹੂੰ।
ਉਹ ਹੁਣ ਹੌਲੀ- ਹੌਲੀ ਉੱਧਰ ਗਿਆ ਆਪਣੇ ਦਾਦੂ ਵੱਲ ਹੈ।
ਅੱਛੇਆ।
ਤੇ ਮਾਈਕ ਮੰਗਦਾ ਪਿਆ। ਕਹਿੰਦਾ ਮਾਈਕ ਲਿਆ ਕੇ ਦਿਓ ਮੇਰਾ। ਗਾਣੇ ਗਾਵਾਂਗਾ, ਆਹੋ। ਗਾਣੇ ਗਾਵਾਂਗਾ ਕਹਿੰਦਾ। ਹਾਂ।
ਹੋਰ ਸੁਣਾਓ? ਦਨਾਨੀ ਦੇ ਕੀ ਹਾਲ ਹੈ।
ਠੀਕ ਹੈ ਉਹ ਵੀ।
ਸਹੀ ਏ ਹੁਣ।
ਹਾਂ, ਠੀਕ ਹੈ ਹੁਣ ਤੇ।
ਹੋਰ, ਛੋਟੀ ਕਾਕੀ?
ਉਹ ਵੀ ਠੀਕ ਹੈ। ਛੇਤੀ ਹੋਣੀ ਸੀ। ਰਾਤੀ ਤੰਗ ਕਰਦੀ, ਦਿਨੇ ਸੋਣਦੀ ਏ।
ਤੇ ਰਾਤੀ ਤੰਗ ਕਰੇਗੀ। ਹੋਰ ਕੀ, ਦਿਨੇ ਸੋਇਗੀ, ਤੇ ਰਾਤੀ ਤੰਗ ਕਰੇਗੀ। ਦਿਨ ਚ ਹੋਈ ਯਾ, ਰਾਤੀ।
ਦਿਨ ਹੋਈਏ।
ਹਾਂ ਤੇ ਦਿਨ ਹੋਈ ਆ, ਤੇ ਰਾਤੀ ਤੰਗ ਕਰੇਗੀ। ਬਹੁਤ ਤੰਗ ਕਰਦੇ ਨੇ, ਹੂੰ। ਚਾਲੀ ਦਿਨ ਤੱਕ ਤਾਂਗ ਕਰੇ ਹੀ ਹੁਣ ਇਹਨੂੰ।
ਹਾਂ, ਹੁਣ ਆਪਾਂ ਤਾਂ ਜਾ ਰਹੇ। ਹੁਣ ਦੇਖੋ ਕੌਣ ਸੋਏਗਾ।
ਹਾਂ, ਦਾਦੀ ਆਈ ਨੀ।
ਦਾਦੀ ਆਈ ਸੀ ਚਲੇਗੀ ਪਤਾ ਨੀ ਕੀ -ਕੀ ਕਰਦੀ ਦਾਦੀ
ਦਾਦੀ ਵੀ ਨਿਕਲੀ ਨੀ ਫੋਨ ਕਰੋ ਉਹਨੂੰ
ਹੈਂ
ਤਿਆਰ ਹੋ ਕੇ ਬੈਠੀ ਤੇ ਹੈ ਬੈਗ ਬੂਗ ਤਿਆਰ ਕਰਕੇ
ਅੱਛਾ, ਕੋਈ ਫਿਰਕੇ ਸੋਚਦੀ ਹੋ ਕੋਈ ਲੈ ਨਾ ਹੈ
ਹਾਂ ਇਹ ਸੋਚ ਰਹੀ ਹੋਗੀ ਕੋਈ ਲੈਣ ਆਵੇ, ਤਾਂ ਜਾਏਗੀ
ਉਹੀ ਤੇ
ਹਮ, ਸ਼ਬੂ ਕਿੱਥੇ ਗਿਆ
ਸਿਬੂ ਇਕੱਲਾ ਏ
ਤੇ ਉਹ ਲੈ ਜਾਵੇ ਆ ਕੇ, ਹਜੇ ਤੇ ਸ਼ਿਬੂ ਹੈਗਾ ਉੱਥੇ
ਹਮ
ਹਮ
ਇਛੇ ਹੀ ਉਹਦੇ
ਹੋਰ ਸੁਣਾਓ
ਬਸ ਤੁਸੀਂ ਦੱਸੋ ਤੁਸੀਂ ਨੀ ਜਾ ਰਹੇ ਘੁੰਮਣ
ਹੈਂ
ਤੁਸੀਂ ਨੀ ਜਾ ਰਹੇ ਘੁੰਮਣ, ਤੁਹਾਨੂੰ ਲੈ ਜਾਈਏ ਘੁਮਾਣ
ਚਲੋ ਮੈਂ ਵੀ ਚੱਲ ਰਹੀ ਹਾਂ ਰਾਤੀ, ਪੈਕਿੰਗ ਕਰ ਲਈ ਫਿਰ ਰਾਤ ਦੀ
ਹੋਰ, ਨਾਲ ਹੀ ਬਹਿ ਜਾਣਾ
ਹੈਂ
ਮੈਂ ਕਿਹਾ ਨਾਲ ਹੀ ਬਹਿ ਜਾਣਾ
ਹੋਰ ਕੀ ਟਿਕਟ ਲੈ ਕੇ ਨਾਲ ਹੀ ਬਹਿ ਜਾਵਾਂ ਪਰ ਉਹ ਆ ਰਹੀ ਨਾ ਮੇਰੀ ਭੈਣ ਆ ਰਹੀ ਉੱਧਰੋਂ ਦੀ
ਅੱਛਾ ਉਹ ਆ ਰਹੇ ਨੇ
ਵਾਈ ਨਿਆਣੇ ਆਪਣੀ ਨਾਲ-ਨਾਲ ਬਾਈ ਤਰੀਕ ਨੂੰ
ਵੈਸੇ ਛੁੱਟੀ ਅਚੀ
ਨਹੀਂ ਵੈਸੇ ਆ ਰਹੀ ਛੁੱਟੀਆਂ ਨੇ ਹਜੇ ਫਿਰ ਸਕੂਲ ਖੁੱਲ ਜਾਣਗੇ ਬੱਚਿਆਂ ਦੇ
ਹਾਂ
ਉਹ ਉੱਥੇ ਜਾਏਗੀ ਨਾ ਮੁਰਾਦਾਬਾਦ ਵੱਡੀ ਦੀਦੀ ਕੋਲ
ਅੱਛਾ
ਉੱਥੇ ਮੈਂ ਜਾਵਾਂਗੀ, ਉੱਥੇ ਹੀ ਮਿਲਾਪ ਹੋਏਗਾ ਫਿਰ ਸਾਡਾ
ਅੱਛਾ ਉੱਧਰ ਤੁਸੀ ਵੀ ਜਾਣਾ
ਹਾਂ ਮੈਂ ਜਾਵਾਂਗੀ ਦੋ ਦਿਨ ਰਸਤੇ ਜਾਵਾਂਗੀ ਮਿਲ ਕੇ ਆ ਜਾਵਾਗੀ
ਅੱਛਾ ਅੱਛਾ
ਜ਼ਿਆਦਾ ਤਾਂ ਰਹਿ ਨਹੀਂ ਸਕਦੇ ਅਸੀਂ, ਪਿੱਛੇ ਕੋਈ ਹੈ ਨਹੀਂ
ਪਿੱਛੇ ਕੰਮ ਵੀ ਹੈ ਫਿਰ ਬੱਚੇ
ਹਾਂ ਬੱਚਿਆਂ ਨੂੰ ਕੌਣ ਦੇਖੇ, ਬੱਚਿਆਂ ਨੂੰ ਵੀ ਤਾਂ ਵੇਖਣਾ ਚਾਹੀਦਾ
ਕ੍ਰਿਸ ਕਦੋ ਆਉਂਦਾ
ਉਹਦਾ ਕੋਈ ਪਤਾ ਨੀ, ਕਦੀ ਵੀ ਆ ਜਾਂਦਾ ਕਦੀ ਵੀ ਚਲਾ ਜਾਂਦਾ ਆਹ ਆਹ ਹਾਂ ਫਿਕਸ ਨਹੀਂ ਹੈ ਟਾਈਮ, ਪ੍ਰੈਕਟਿਸ ਹੈ ਨਾ ਉਹਦੀ
ਅੱਛਾ, ਅੱਛਾ
ਕਰਦੇ ਪੜ੍ਹਾਈ ਵੀ ਹੈ, ਪ੍ਰੈਕਟਿਸ ਵੀ ਹੈ ਛੋਟੇ ਤੇ ਸਕੂਲ ਖੁੱਲ ਜਾਣਗੇ ਨਾ ਹੁਣ ਪਹਿਲੀ ਤਰੀਕ ਨੂੰ
ਹਮ
ਹਮ ਹਾਂ ਉਸ ਤੋਂ ਪਹਿਲੇ- ਪਹਿਲੇ ਸੀ ਚਲੋ ਦੋ- ਚਾਰ ਦਿਨ ਵਿਚਕਾਰ ਹੈਗੇ ਘੁੰਮ ਆਈਏ
ਹੋਰ ਆਉਣ ਵਾਲੀ ਧੀ ਪਤਾ ਨੀ ਟਾਈਮ ਕਦੋਂ ਗਿਆ
ਆਹ ਤੇਨ ਫਿਰ ਪੂਰੇ ਸਾਲ ਕਿੱਥੇ ਨੀ ਜਾ ਪਾਵਗੇ ਅਸੀ।
ਹੋ ਇਹ ਤੋ।
ਆਹ ਫੌਨ ਆਇਆ ਸੀ ਮੇਰੀ ਭਰਜਾਈ ਦਾ ਵੀ। ਕਹਿੰਦੀ ਆ ਜਾਓ ਸਾਰੀਆ ਛੁੱਟੀਆ ਕੱਢਦੀਆ। ਰ ਜੋ ਆ ਕੇ ਦੋ ਚਾਰ ਦਿਨ ਦੋ
ਅੱਛਾ ਦੋ ਹੋਵੇ।
ਹਾਂ ਇੱਕ ਤਾ ਮੁਰਾਦਾਬਾਦ ਹੀ ਹੈ ਇੱਕ ਕਾਸ਼ੀਪੁਰ।
ਅਛ ਕਾਸ਼ੀਪੁਰ ਤੁਹਾਡੀ ਭਰਜਾਈ ਏ ਮੈਂ ਸਮਝਿਆ ਭੈਣ ਏ।
ਹਾਂ ਉਥੇ ਮੇਰੇ ਨਾਨਕੇ ਵੀ ਹਨ ਸਭ ਮੇਰੇ ਰਿਸ਼ਤੇਦਾਰ ਬੜੇ ਨੇ ਉੱਥੇ। ਉੱਤਰਾਖੰਡ ਵਿੱਚ ਬੜਾ ਰਿਸ਼ਤੇਦਾਰ ਮੇਰਾ ਮਾਸੀ ਵੀ ਮਾਸੀਆ ਦੇ ਘਰ ਬਹਿਣਾ ਦੇ ਘਰ ਮਾਸੀ ਦੀ ਕੁੜੀ ਉਹਨਾ ਦੇ।
ਕਾਸ਼ੀਪੁਰ ਚ ਕਾਸ਼ੀਪੁਰ ਵਧੀਆ ਨਾ। ਠੰਡਾ ਇਲਾਕਾ।
ਹੋਰ
ਠੰਡਾ ਇਲਾਕਾ ਹੈ ਕਾਸ਼ੀਪੁਰ ਹਨਾ।
ਹਾਂ ਨਹੀ ਠੰਡਾ ਇਲਾਕਾ ਅੱਗੇ ਜਾ ਕੇ ਵੇ ਨੈਨੀਤਾਲ ਕੋਲ।
ਅੱਛਾ ਨੈਨੀਤਾਲ ਕੋਲੇ ਏ ਤੇ ਹਲਦਵਾਨੀ ਵੀ ਤੇ ਬੜਾ ਵਧੀਆ।
ਹਾਂ ਹਲਦਆਈ ਮੇਰੀ ਭੂਆ ਰਹਿੰਦੀ ਐ।
ਹਾਂ
ਹੁਨ ਉਹ ਪਤਾ ਨੀ ਖਤਮ ਹੋ ਗਈ ਮੈਨੂੰ ਲੱਗਦਾ ਹੈ ਕਿ ਨਹੀਂ ਹੈ ਪਤਾ ਹੀ ਨੀ ਕੀਤਾ ਅਜੇ ਤੱਕ।
ਨਹੀ ਹਲਦਾਂ ਹਲਦਵਾਨੀ ਵੀ ਬੜਾ ਵਧੀਆ ਸ਼ਹਿਰ ਏ।
ਹਾਂ ਮੇਰੀ ਭੂਆ ਰਹਿੰਦੀ ਮੈਂ ਕਹਿ ਤੇ ਰਹੀ ਹਾਂ ਮੇਰੀ ਭਰਜਾਈ ਦੀ ਭੈਣ ਰਹਿੰਦੀ ਹਲਦਵਾਨੀ ਉਹਦੀ ਭਰਜਾਈ ਵੀ ਹਲਦਵਾਨੀ ਦੀ।
ਏ ਜਾਂਦਾ ਨਾ
ਹਾਂ ਅੱਛਾ ਸ਼ਹਿਰ ਠੰਡਾ ਹੈ ਓਥੇ ਠੰਡਕ ਜਾਦਾ ਏ ਨੈਨੀਤਾਲ ਨਾ ਉਹ ਬਿਲਕੁਲ
ਨਈ ਇਹ ਵੀ ਜਾਂਦੇ ਨੇ।
ਹੈਂ
ਇਹ ਵੀ ਜਾਂਦੇ ਨੇ।
ਹਾਂ ਟੂਰ ਤੇ ਜਾਂਦੇ ਹੋਗੇ ਨਾ।
ਹਮ ਸ਼ਿੱਬੂ ਜਾਂਦਾ ਨਾ। ਟੂਰ ਟਾਰ ਤੇ ਜਾਂਦੇ ਨੇ ਟੂਰ ਕਰਨ।
ਹੋਰ
ਹੋਰ ਚਲੋ ਤੁਸੀਂ ਮੈਂ ਤੇ ਕਿਹ ਰਹੀ ਹਾਂ ਘੁੰਮ ਆਓ।
ਚਲੋ ਫੇਰ ਤਿਆਰੀ ਕਰਦੇ ਹ ਗੱਲ ਹੈ।
ਹਾਂ ਕੋਈ ਨੀ।
ਠੀਕ ਏ।